ਸਾਲ ਕੀ ਹਾਲ ਹ
ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਬਸ ਵਧੀਆ ਤਹਾਨ ਕਿਵੇਂ ਯਾਦ ਆਈ ਸਾਡੀ
ਬਸ ਭੈਣ ਜੀ ਬੜੇ ਦਿਨਾਂ ਤੋਂ ਮੈਂ ਯਾਦ ਕਰਦੀ ਪਈ ਸੀ ਮੈਂ ਕਿਹਾ ਫੋਨ ਕਰਾਂਗੀ ਭੈਣ ਜੀ ਨੂੰ ਬਸ ਟਾਈਮ ਹੀ ਨਹੀਂੀ ਮਿਲਦਾ ਹਾਂਜੀ ਹਾਂਜੀ ਉਹ ਮੈਂ ਤੁਹਾਨੂੰ ਦੱਸਣਾ ਸੀਗਾ ਉਹ ਉਹ ਮੈਂ ਤੁਹਾਨੂੰ ਦੱਸਣਾ ਸੀਗਾ ਮੈਂ ਹੁਣ ਔਨਲਾਈਨ ਕੰਮ ਸਟਾਰਟ ਕੀਤਾ ਸੀ ਸੂਟਸ ਵਗੈਰਾ ਦਾ ਰੇਡੀਮੇਡ ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਦੱਸਦੀ ਹਾਂ ਤੇ ਉਹਓਦਾ ਮੈਂ ਦੁਕਾਨ ਦਾ ਮਹੂਰਤ ਵੀ ਕਰਨਾ ਸੀਗਾ ਤੇ ਓਨਲਾਈਨ ਵੀ ਹੈ ਫਲਾਈਨ ਵੀ ਹੈ ਦੋਨੋ ਮੈਂ ਰੱਖਿਆ ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਦੱਸਦੇ ਆਾਂ ਪਹਿਲੇ ਓਨਲਾਈਨ ਤਾਂ ਕਾਫੀ ਟਾਈਮ ਤੋਂ ਕਰ ਰ ਸੀ
ਅੱਛਾ ਮੈਂ ਵੈਸੇ ਤੁਹਾਡੇ ਕੁਛ ਸਨੈਪਸ ਵੇਖੇ ਸੀ ਮੈਨੂੰ ਪਤਾ ਨੀ ਸੀ ਵੀ ਤੁਸੀਂ ਤੇ
ਹਾਂ ਨਹੀਂ ਨਹੀਂ ਮੈਂ ਕਾਫੀ ਟਾਈਮ ਹੋ ਗ ਮੈਨੂੰ ਤਿੰਨ ਚਾਰ ਸਾਲ ਹੋ ਗਏ ਓਨਲਾਈਨ ਕਰਦੇਿਆਂ ਤੇ ਪਰ ਫਲਾਈਨ ਹੁਣ ਮੈਂ ਸ਼ੋਪ ਕਹਿੰਦੇ ਸੀ ਚਲੋ ਸ਼ੋਪ ਵੀ ਖੋਲੋ ਚਲੋ ਲੋਕਲ ਵੀ ਸ਼ੋਪ ਸਹੀ ਰਹਿੰਦੀ ਹੈ ਕੋਈ ਕੁੜੀ ਰੱਖ ਲ ਨੇ ਚਲੋ ਆਪ ਨੂੰ ਤਾਂ ਤੁਹਾਨੂੰ ਪਤਾ ਟਾਈਮ ਲੱਗਦਾ ਨੀ ਹੈ ਮੈਨੂੰ ਘਰ ਵੀ ਘਰ ਵੀ ਦੇਖਣਾ ਆਉਂਦਾ ਬੱਚਿਆਂ ਨੂੰ ਵੀ ਦੇਖ ਰਖਣਾ ਆਉਦਾ ਹਨਾ ਤੇ ਤਾਂ ਕਰਕੇ ਮੈਂ ਤੁਹਾਨੂੰ ਫੋਨ ਕਰ ਰ ਸੀ ਮੈਂ ਕਿਹਾ ਚਲੋ ਮਹੂਰਤ ਕਰਨਾ ਕਾਂ ਦਾ ਤੁਸੀਂ ਆਉਣਾ ਜਰੂਰ ਹੈ ਭੈਣਜੀ ਮੈਂ ਲਾਸਟ ਦੇਖੋ ਪਿਛਲੀ ਵਾਰੀ ਵੀ ਮੈਂ ਪ੍ਰੋਗਰਾਮ ਕੀਤਾ ਤੁਸੀਂ ਆਏ ਨਹੀਂ ਸੀਗੇ ਮੈਂ ਬਹੁਤ ਨਾਰਾਜ਼ ਆਾਂ ਬਈ ਦੇਖੋ ਭੈਣ ਜ ਤੁਸੀਂ ਆਉਂਦੇ ਹੈ ਨੀ ਕੋਈ ਲਾਲ ਹੋਏ ਸੀ ਦੇ ਕੋਈ ਬਾਣੇ ਨਾਲ ਆਹ ਹੁੰਦਾ ਮੇਲਾ ਹੁੰਦਾ ਵੀ ਤੁਸੀਂ ਪਿਛਲੀ ਵਾਰੀ ਵੈਸੇ ਆਏ ਕਿਉਂ ਨਹੀ ਸੀਗੇ ਪਿਛਲੀ ਵਾਰੀ ਵੀ ਤੁਹਾਨੂੰ ਮੈਂ ਇਨਵਾਈਟ ਕੀਤਾ ਸੀਗਾ ਅੱਛਾ ਅੱਛਾ ਮੈਂ ਉਹੀ ਕਵਾਂ ਪਤਾ ਨੀ ਭੈਣ ਜੀ ਆਏ ਨੀ ਅਹ ਮੈਂ ਉਡੀਕਦੀ ਰਹੀ ਤੁਹਾਨੂੰ ਮੈਂ ਕਿਹਾ ਦੇਖੋ ਭੈਣ ਜੀ ਆਏ ਆਉਣ ਸ਼ਾਇਦ ਆਉਣਗੇ ਐਨ ਮੌਕੇ ਤੇ ਮੈਂ ਕਿਹਾ ਲੱਗਦਾ ਹੁਣ ਅੱਜ ਨਹੀਂ ਆਉਣਾ ਹੁਣ
ਹਾਂ ਨਈਂ ਨਈਂ ਉਹਨੂੰ ਖਾਵੇ ਫੰਕਸ਼ਨ ਹੈਗਾ ਸੀ ਨਾ ਫੇ ਤੁਹਾਨੂੰ ਪਤਾ ਘਰ ਦਾ ਫੰਕਸ਼ਨ ਨਈਂ ਨਾ ਛੱਡਿਆ ਜਾਂਦਾ ਨਾ
ਹਾਂ ਨਹੀਂ ਵੀ ਗੱਲ ਠੀਕ ਹੈ ਭੈਣ ਜੀ ਕੋਈ ਨੀ ਹੁਣ ਤੁਸੀਂ ਜਰੂਰ ਆਉਣਾ ਵ ਬਸ ਹੁਣ ਮੈਂ ਨੀ ਹੁਣ ਕੋਈ ਬਹਾਨਾ ਤੁਹਾਡਾ ਸੁਣਨਾ ਬੱਚ ਬੱਚਿਆਂ ਨੂੰ ਵੀ ਲਿਆਣਾ ਭਾਜੀ ਨੂੰ ਵੀ ਲਿਆਣਾ ਹਾਂ ਸਾਰੇ ਆਣਾ ਤੇ ਕੋਈ ਹੋ ਮੈਂ ਨਾਲੇ ਤੁਹਾਨੂੰ ਪੁੱਛਣਾ ਸੀਗਾ ਕੀ ਤੁਸੀਂ ਵੀ ਮੈਂ ਦੇਖਿਆ ਸੀ ਕੋਈ ਕੁਛ ਕੰਮ ਕਰਦੇ ਸੀ ਮੈਨੂੰ ਸਮਝ ਨੀ ਆਈ ਕੋਈ ਕਰੀਮਸ ਵਗੈਰਾ ਕੁਛ ਤੁਸੀਂ ਸੇਲ ਕਰਦੇ ਹੋ ਕਿ?
ਕਰੀਮ ਨੀ ਮੈਂ ਥੋੜਾ ਜਵੈਲਰੀ ਦਾ ਕਰਦੀ ਵੀਈ ਸੀ ਕਰੀਮ ਵਗੈਰਾ ਨਹੀਂ ਪਾਈ ਮੈਂ ਹਾਂਜੀ ਹਾਂਜੀ ਹਾਂਜੀ
ਨਾਲ ਕਰੀਮ ਵੀ ਪਈ ਸੀ ਨਾ ਮੈਂ ਕਿਹਾ ਸ਼ਾਇਦ ਕਰੀਮ ਵਗੈਰਾ ਕੋਈ ਜਾਂ ਸਕਿਨ ਕੇਅਰ ਦੇ ਪ੍ਰੋਡਕਟ ਵੀ ਅੱਜ ਕੱਲ ਚੱਲੇ ਦੇ ਨਾ ਕਿੰਨੇ
ਹਾਂਜੀ ਹਾਂਜੀ ਉਹ ਫਿਰ ਉਹਦੇ ਨਾ ਥੋੜੀ ਦਿੱਕਤ ਹੁੰਦੀ ਨਾ ਕਈਆਂ ਦੀ ਸਕਿੰਨ ਦੇ ਅਕੋਰਡਿੰਗ ਫਿਰ ਤੁਹਾਨੂੰ ਪਤਾ ਪ ਹੀ ਅੱਜ ਕੱਲ ਹਰ ਕੋਈ ਆਪਣੀ ਸਕਿੰਨ ਦੇ ਅਕੌਰਡਿੰਗ ਹੀ ਲਾਉਦਾ
ਹਾਂ ਇਹ ਤਾਂ ਹੈ ਕੋਈ ਪ੍ਰੋਡਕਸ ਨਾਲੇ ਗੱਲ ਹੈਗੀ ਹੈ ਨਾ ਸੂਟ ਪਏ ਪੰਗਾਂ ਪਏ ਤੇ ਜਵੈਲਰੀ ਵਗੈਰਾ ਕਿੱ ੱਦਾਂ ਦੀ ਤੁਸੀਂ ਫੇ ਰੱਖੀ ਦੀ ਹੈ
ਸਾਰੇ ਤਰਾਂ ਦੀ ਰੱਖੀ ਭੋਲਕੀ ਵਾਲੀ ਵੀ ਏ ਥੋੜ੍ਹੀ ਏਹ ਲੇਡੀ ਵਿੱਚ ਵੀ ਹੈਗੀ ਏ
ਅੱਛਾ ਅੱਛਾ ਜਿਹੜੀ ਉਹ ਅੱਜ ਕੱਲ ਅੱਜ ਕੱਲ ਕ ਕਸ਼ਮੀਰੀ ਬੜੀ ਟਰੈਂਡ ਚ ਆਈ ਦੀ ਉਹ ਵੀ ਵੇਖ ਤੁਸੀਂ ਜਿਹੜੀ ਹਾਂ ਅੱਜ ਕੱਲ ਉਹ ਕਸ਼ਮੀਰੀ ਵੋਚਿਸ ਬੜੀਆਂ ਚਲੀਆਂ ਦੀ ਮੈਂ ਉਹ ਲੈਣੀ ਸੀਗੀ ਮੈਂ ਕਿਹਾ ਚਲੋ ਹਾਂ ਜੇ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਫਿਰ ਮੈਨੂੰ ਭੇਜ ਦੇ ਨਾ ਉਹ ਜਾਂ ਤੁਸੀਂ ਆਉਣਾ ਤਾਂ ਹੈ ਹੀ ਹੈ ਹਾਂ ਹਾਂ ਮੈਨੂੰ ਦੱਸ ਦੇ ਨਾ ਜੋ ਮੈਨੂੰ ਪਸੰਦ ਹੈ ਮੈਂ ਤੁਹਾਨੂੰ ਦੱਸ ਦਾਂਗੀ ਠੀਕ ਹੈ ਹੋਰ ਫਿਰ ਅੱਜ ਕੱਲ੍ਹ ਕੀ ਚੱਲ ਰਿਹਾ ਸੀਗਾ ਬੱਚੇ ਠੀਕ ਨੇ ਬ? ਹੋਰ ਛੁੱਟੀਆਂ ਬਿਤਾਨ ਆਏ ਦਿ ਹੋ ਫਿਰ ਤੁਸੀਂ?
ਹਾਂਜੀ ਹ ਹ ਹ
ਅਸੀਂ ਵੀ ਆਉਣਾ ਸੀਗਾ ਬ ਟਾਈਮ ਹੀ ਨਹੀਂੀ ਲੱਗਦਾ ਪਿਆ ਬੱਚਿਆਂ ਨਾਲ ਤੇ ਤੁਹਾਡੇ ਭਾਜੀ ਨੂੰ ਵੀ ਟਾਈਮ ਨ ਲੱਗਾ ਤੇ ਫੇਰ ਮੈਂ ਕੱਲੀ ਤਾਂ ਤੁਹਾਨੂੰ ਪਤਾ ਆ ਨੀ ਸਕਦੀ ਹਾਂ ਨਹੀਂ ਨਹੀਂ ਦੂਰ ਦਾ ਸਫ਼ਰ ਬਹੁਤ ਜ਼ਿਆਦਾ ਬੱਚੇ ਪਤਾ ਕਿੰਨਾ ਤੰਗ ਕਰਦੇ ਨੇ ਤੇ ਫਿਰ ਇਹ ਕਹਿੰਦੇ ਸੀ ਕਿ ਚਲੋ ਇਕੱਠੇ ਜਾਵਾਂਗੇ ਤੇ ਨਾਲ ਹੀ ਮਿਲ ਕੇ ਆ ਜਾਂਗੇ ਮੈਂ ਕਿਹਾ ਚਲੋ ਜਿਵੇਂ ਤੁਹਾਨੂੰ ਸਹੀ ਲੱਗਦਾ ਨਹੀਂ ਨਹੀਂ ਬਸ ਇੱਕ ਦੋ ਦਿਨ ਆਵਾਂਗੇ ਫੇਰ ਤੁਹਾਨੂੰ ਪਤਾ ਭਾਜੀੀ ਤੁਹਾਡੇ ਦੀ ਛੁੱਟੀਆਂ ਤਾਂ ਹੁੰਦੀ ਨੀ ਨੀਆਂ ਫੇਰ ਉਹ ਕਹਿੰਦੇ ਸੀਗੇ ਮੈਂ ਨਾਲ ਹੀ ਜਾਵਾਂਗਾ ਨਾਲ ਹੀ ਲੈ ਆਵਾਂਗਾ ਮੰੰਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂੀ ਤੁਸੀਂ ਫਿਰ ਤੁਸੀਂ ਲਾ ਲੈਣਾ ਹਾਂਜੀ ਹਾਂਜੀ ਤੁਹਾਨੂੰ ਤਾਂ ਮਿਲਾਂਗੇ ਨਹੀਂ ਮੇ ਚਲ ਤੁਸੀਂ ਮੇਰੇ ਵੱਲ ਆ ਹੀ ਜਾਓ ਮੈਂ ਕਹਿੰਦੀ ਹਾਂ
ਮੇਰਾ ਤਾਂ ਬਹੁਤ ਮੁਸ਼ਕਿਲ ਨਹੀਂ ਨਹੀਂ ਬਹੁਤ ਮੁਸ਼ਕਿਲ ਇਸ ਵਾਰ ਤੇ ਆਉਣਾ ਪਤਾ ਕਿ ਐਕਚੁਲੀ ਨਾ ਲਾਸਟ ਅੱਜ ਅਸੀ ਅੰਮ੍ਰਿਤਸਰ ਜਾਣਾਾ ਏ
ਉਹ ਲੈ ਫੇਰ ਤਾਂ ਹੋਰ ਵਧੀਆ ਗੱਲ ਏ ਅੰਮ੍ਰਿਤਸਰ ਆ ਜਾਂਦੇ ਹਾਂ ਅਸੀਂ ਸੈਂ ਤ ਨੇੜੇ ਪੈਂਦਾ ਜੀ ਉੱਥੇ ਮਿਲ ਲੈਂਦੇ ਆਾਂ ਤੁਹਾਨੂੰ ਹੋਰ ਦਰਬਾਰ ਸਾਹਿਬ ਜਾਣਾ ਤੁਸੀਂ ਦਰਬਾਰ ਸਾਹਿਬ ਅੱਛਾ ਅੱਛਾ ਉਹਨੇ ਅਸੀਂ ਵੀ ਜਾਣਾ ਬਹੁਤ ਟਾਈਮ ਹੋ ਗਿਆ ਪ। ਜੀ। ਤੁਸੀਂ ਦਰਬਾਰ ਸਾਹਿਬ ਜਾਣਾ ਤਾਂ ਹੈ ਹੀ ਤੇ ਉਹ ਗੁਰੁਆਰਾ ਬਾਬਾ ਅਲ ਰਾ ਜੀ ਦਾ ਗੁਰਦੁਆਰਾ ਉੱਥੇ ਜ਼ਰੂਰ ਹੋ ਕੇ ਆਉਣਾ। ਹਾਂ ਕਿਉਂਕਿ ਦੇਖੋ ਉੱਥੇ ਜਾਏ ਬਗੈਰ ਤੁਹਾਡੀ ਯਾਤਰਾ ਨੀ ਪੂਰੀ ਮੰਨੀ ਜਾਣੀ ਤੁਸੀਂ ਉਹ ਜਗ੍ਹਾ ਤੇ ਜ਼ਰੂਰ ਮੱਥਾ ਟੇਕ ਕਿਆ ਨਾ ਮੈਨੂੰ ਵੀ ਕਿਸੇ ਨੇ ਦੱਸਿਆ ਮੈਂ ਵੀ ਨਹੀ ਪਹਿਲੇ ਕਦੇ ਗਈ ਪਰ ਮੈਂ ਹੁਣ ਸੋਚ ਹੁਣ ਮੈਂ ਗਈ ਨਾ ਪਹਿਲੇ ਮੈਂ ਉੱਧਰ ਹ ਹਾਂ ਸਾਰਾ ਤੇਰ ਨੌਲੇਜ ਹੋ ਜਾਂਦੀ ਇਤਿਹਾਸ ਦੇਖੋ ਵੈਸੇ ਸਾਨੂੰ ਪਤਾ ਨੀ ਹੁੰਦਾ ਤੇ ਮੈਨੂੰ ਤਾਂ ਪਤਾ ਹੀ ਨੀ ਸੀਗਾ ਪਾਪਾ ਪਤਲ ਰਾਏ ਜੀ ਕੌਣ ਸੀ ਤੁਹਾਨੂੰ ਪਤਾ ਸੀਗਾ ਕੌਣ ਸੀਗੇ
ਨਹੀਂ ਨਹੀਂ ਮੈਨੂੰ ਵੀ
ਨਹੀਂ ਪਤਾ ਲੱਗ ਗ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਬੇਟੇ ਸੀਗੇ। ਗੁਰੂ ਤੇਗ ਬਹਾਦਰ ਸਿੰਘ ਸਾਹਿਬ ਦੇ ਭਰਾ ਸੀਗੇ ਹਾਂਜੀ ਹਾਂਜੀ ਇਹਨਾਂ ਦੀ ਇਹੀ ਸਾਖੀ ਸੀ ਨਾ ਉੱਥੇ ਦੋਨੋ ਖੇਲਦੇ ਸੀ ਨਾਲ ਇਹਨਾਂ ਦੇ ਯਾਰ ਸਾਰੇ ਉੱਥੇ ਇਹ ਨੇ ਸ਼ਾਮਾਂ ਨੂੰ ਖੇਲਣਾ
ਅੱਛਾ।
ਕੀ ਹੋਇਆ ਇਹਨਾਂ ਦਾ ਯਾਰ ਹੁੰਦਾ ਸੀਗਾ ਮੋਹਨ ਤੇ ਉਹ ਮਤਲਬ ਇਹ ਖੇਲ ਦੇ ਸੀ ਤੇ ਸ਼ਾਮ ਪੈ ਗਈ। ਅਤੇ ਮੋਹਨ ਦੀ ਵਾਰੀ ਰਹਿ ਗਈ। ਖੇਡਣ ਚ ਤੇ ਫੇਿਰ ਸਭ ਘਰਾਂ ਘਰਾਂ ਨੂੰ ਚਲੇ ਗਏ ਕਿ ਚਲੋ ਕੱਲ੍ਹ ਵਾਰੀ ਦੇਗਾ ਮੋਹਨ ਤੇ ਅਗਲੇ ਦਿਨ ਸਾਰੇ ਬੱਚੇ ਇਕੱਠੇ ਹੋਏ। ਖੇਲਣ ਲੱਗ ਗਏ। ਤੇ ਖੇਲਦੇ ਖੇਲਦੇ ਉਹ ਸਾਰੇ ਕਹਿੰਦੇ ਆ ਤਾਂ ਮੋਨ ਆਇਆ ਕੋਈ ਨੀ ਤੇ ਮੋਹਨ ਨੇ ਤਾਂ ਵਾਰੀ ਦੇਣੀ ਸੀ। ਤੇ ਉਹਨਾਂ ਨੇ ਕੀ ਕੀਤਾ ਸਾਰੇ ਬੱਚੇ ਇਕੱਠੇ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਅਟੱਲ ਰਾਏ ਜੀ। ਇਕੱਠੇ ਹੋ ਕੇ ਮੂੰਹ ਘ ਪਹੁੰਚ ਗਏ, ਜਦੋਂ ਸਾਰੇ ਘਰ ਗਏ ਤੇ ਉਹਨਾਂ ਦੀ ਮਾਤਾ ਜੀ ਰੋ ਰਹੇ ਸਨ। ਤੇ ਸਾਰੇ ਬੱਚੇ ਉਹਨਾਂ ਨੇ ਕਿਹਾ ਮਾਤਾ ਤਾ ਜੀ ਕੀ ਕਰ ਤੁਸੀਂ ਰੋਂਦੇ ਕਿਉਂ ਪਏ ਓ? ਮੋਹਨ ਕਿੱਥੇ ਆ? ਮੋਹਨ ਨੇ ਤਾਂ ਸਾਡੀ ਵਾਰੀ ਦੇਣੀ ਏ। ਉਹਦੀ ਮਾਤਾ ਕਹਿੰਦੇ ਹੁਣ ਮੋਹਨ ਨਹੀਂ ਆਏ ਉੱਠ ਹੈਗਾ, ਹੁਣ ਨੀ ਉਹਨੇ ਆਉਣਾ। ਕਹਿੰਦੇ ਕਿਉਂ ਕੀ ਗੱਲ ਹੋਈ ਹੈ। ਕਹਿੰਦੇ, ਨਹੀਂ ਉਹ ਚਲਾਣਾ ਕਰ ਗਏ ਨੇ। ਤੇ ਬਾਬਾ ਅਟਲ ਰਾਏ ਜੀ ਕਹਿੰਦੇ, ਨਹੀਂ -ਨਹੀਂ ਐਵੇਂ ਨਹੀਂ ਹੋ ਸਕਦਾ। ਬਈ ਉਹ ਏਦਾਂ ਹੋ ਹੀ ਨੀ ਸਕਦਾ ਉਹਨਾਂ ਤਾਂ ਸਾਡੀ ਵਾਰੀ ਦੇਣੀ ਸੀ। ਤੇ ਬਾਬਾ ਜੀ ਕੋ ਦੇਖ ਇੱਕ ਛੜੀ ਜਿਹੀ ਹੁੰਦੀ ਸੀਗੀ। ਤੇ ਬਾਬਾ ਜੀ ਜਦੋਂ ਅੰਦਰ ਗਏ ਮੰਜੇ ਤੇ ਉਹ ਪਏ ਗੇ ਸੀ ਉਹ। ਉਪੱਰ ਚਾਦਰ ਪਾਈ ਦੀ ਸੀਗੀ, ਤੇ ਉਹਨਾਂ ਨੇ ਜਿੱਦਾਂ ਹੀ ਚਾਦਰ ਉਠਾਈ, ਤੇ ਮੋਹਨ ਸਿੰਘ ਉੱਠ ਕੇ ਖੜੇ ਹੋ ਗਏ। ਤੇ ਹਾਂ ਤੇ ਫੇਰ ਉਹ ਖੇਡਣ-ਖੁਡਣ ਚਲੇ ਗਏ। ਫੇਰ ਜਦੋਂ ਇਹ ਸਾਰੀ ਗੱਲ ਪਤਾ ਲੱਗੀ, ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੂੰ ਤੇ ਉਹਨਾਂ ਨੇ ਕਿਹਾ ਬੇ ਤਾਂ ਤੁਸੀਂ ਇਹ ਗ਼ਲਤ ਕੀਤਾ। ਵਿੱਚੋਂ ਉਹਨਾਂ ਦੀ ਆਈ ਦੀ ਸੀ। ਪਰਮਾਤਮਾ ਦਾ ਹੀ ਸਾਰਾ ਹੁਕਮ ਸੀਗਾ, ਤੁਸੀਂ ਇਹ ਚੀਜ਼ ਗ਼ਲਤ ਕੀਤੀ, ਹੁਣ ਜਾਂ ਤੁਹਾਨੂੰ ਰਹਿਣਾ ਪਏਗਾ ਇੱਥੇ ਜਾਂ ਮੈਂ ਰਵਾਂਗਾ। ਫਿਰ ਬਾਬਾ ਅਟੱਲ ਰਾਏ ਜੀ ਜੋਤੀ ਜੋਤ ਸਮਾ ਸੀਗੇ।
ਅੱਛਾ
ਤਾਂ ਗੁਰੂ ਹਰਗੋਬਿੰਦ ਸਿੰਘ ਜਹਿ ਸਾਹਿਬ ਜੀ ਨੇ ਕਿਹਾ ਤ ਕਿ ਮਤਲਬ ਕਿ ਚਲੋ ਕੋਈ ਗੱਲ ਨੀ ਹੁਣ ਤੁਹਾਡੇ ਅਸਥਾਨ ਮਤਲਬ ਉਹਨਾਂ ਨੂੰ ਚੌਕੀਦਾਰ ਮੰਨਿਆ ਜਾਵੇਗਾ ਅੰਮ੍ਰਿਤਸਰ ਦਾ ਚੌਂਕੀਦਾਰ ਹੋ ਤੁਸੀਂ ਵੀ ਤੁਹਾਡੇ ਹਾਂ ਤੁਸੀਂ ਤੁਹਾਡੇ ਦਰਸ਼ਨ ਕਰ ਕੇ ਹੀ ਯਾਤਰਾ ਸ
ਸਫਲ ਮੰਚ ਹੈ ਬੜਾ ਅੱਛਾ ਲੱਗਿਆ ਤੁਸੀਂ ਮੈਨੂੰ ਸੁਣਾਇਆ ਨਾ ਸਾਖੀ ਬੜਾ ਆਨੰਦ ਆਇਆ ਹੈ
ਵਧੀਆ ਮੈਂ ਇਹਨੂੰ ਵੀ ਭਾਜੀ ਕਿਸੇ ਕਿਸੇ ਨੇ ਦੱਸੀ ਸੀਗੀ ਤੇ ਮੈਂ ਕਿਹਾ ਸੀ ਕੋਈ ਨੀ ਮੈਂ ਜ਼ਰੂਰ ਹੁਣ ਹੋ ਕੇ ਆਉਣਾ ਦੇਖੋ ਸਾਨੂੰ ਆਪਣਾ ਇਤਿਹਾਸ ਪਤਾ ਹੋਣਾ ਚਾਹੀਦਾ ਹਨਾ ਅਸੀਂ ਦੇਖੋ ਅਸੀਂ ਸਿੱਖ ਹੈਗੇ ਹ ਤੇ ਹਾਂ ਆਪਣੇ ਬੱਚਿਆਂ ਨੂੰ ਅਸੀਂ ਤਾਂ ਹੀ ਸਮਝਾਵਾਂਗੇ ਨਾ ਕਿ ਦੇਖ ਸਾਡੇ ਗੁਰੂਆਂ ਨੇ ਕਿੰਨਾ ਕੁਛ ਕੀਤਾ ਸਾਡੇ ਵਾਸਤੇ ਹਾਂ ਨਹੀਂ ਮੈਂ ਵੀ ਕੋਈ ਨੀ ਹੁਣ ਤੁਸੀਂ ਬਣਾਉਣਾ ਪ੍ਰੋਗਰਾਮ ਤੇ ਤੁਸੀਂ ਬਣਾਓ ਅਸੀਂ ਵੀ ਬਣਾਦੇ ਹਾਂ ਇਕੱਠੇ ਥੇ ਉੱਧਰ ਫਿਰ ਦਰਸ਼ਨ ਮੇਲੇ ਕਰਾਂਗੇ ਹਨਾ ਤੇ ਤੁਸੀਂ ਹੁਣ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਂ ਅਗਲੇ ਮਹੀਨੇ ਪ੍ਰੋਗਰਾਮ ਰੱਖਿਆ ਤੁਸੀਂ ਜਰੂਰ ਆਉਣਾ
ਹਾਂ ਹਾਂ ਮੈਂ ਜ਼ਰੂਰ ਆਵਾਂਗੀ ਹਾਂਜੀ
ਪਰਿਵਾਰ ਸਾਰਿਆਂ ਨੂੰ ਨਾਲ ਲੈ ਕੇ ਤੇ ਰਹਿਣ ਰੂਣ ਤੇ ਕਮ ਸੇ ਕਮ ਮੇਰੇ ਕੋ ਦੋ ਚਾਰ ਦਿਨ ਲਾ ਕੇ ਜਾਣਾ ਤੁਸੀਂ ਦੇਖੋ ਭੈਣ ਜੀ ਮੈਂ ਹੁਣ ਨ ਤੁਹਾਡੀ ਗੱਲ ਮੈਂ ਨੀ ਹੁਣ ਅੱਗੇ ਵੀ ਤੁਸੀਂ ਜਦੋਂ ਇੱਕ ਅੱਧੀਛ ਪਿਛਲੇ ਸਾਲ ਆਏ ਸੀ ਤੇ ਇੱਕ ਦਿਨ ਆਏ ਸੀ ਦੇਖੋ ਇੱਕ ਦਿਨ ਚ ਭੈਣ ਜੀ ਮਰਜ਼ ਮਾ ਨਹੀਂ ਆਉਂਦਾ ਹੁਣ ਦੇਖੋ ਫੰਕਸ਼ਨ ਚ ਹਾਂ ਮੈਂ ਤੁਹਾਨੂੰ ਕਿਹਾ ਹੁਣ ਆਇਆ ਗਿਆ ਹੁਣ ਸੋ ਤੁਸੀਂ ਇਹ ਨੀ ਕਿ ਫੰਕਸ਼ਨ ਹੋਇਆ ਤੇ ਘਰ ਵਾਪਸੀ ਏਦਾਂ ਨੀ ਕਰਨਾ ਦੇਖੋ ਛੁੱਟੀਆਂ ਤਾਂ ਹੈਗੀਆਂ ਬੱਚਿਆਂ ਦੀਆਂ ਤੇ ਦੋ ਕੁ ਦਿਨ ਵੱਧ ਲਾ ਜਾਣਾ ਤਾਂਕ ਸਾਰੇ ਮਮਾਨ ਜਾਂ ਅਸੀਂ ਦੋ ਦਿਨ ਆਰਾਮ ਨਾਲ ਬਹਿ ਕੇ ਆਪਣੇ ਕਿੰਨੇ ਟਾਈਮ ਬਾਅਦ ਮਿਲਾਂਗੇ ਤੁਹਾਨੂੰ ਪਤਾ ਹੈ ਟਾਈਮ ਹੀ ਨਹੀਂ ਮਿਲਦਾ ਤੇ ਹੁਣ ਹਾਂ ਬਹੁਤ ਟਾਈਮ ਹੋ ਗਿਆ ਵ ਤੇ ਤੁਸੀਂ ਜ਼ਰੂਰ ਆ ਨਾ ਵੇ ਬੱਚਿਆਂ ਨੂੰ ਵੀ ਨਾਲ ਲਿਆਉਣਾ ਇਹਨੇ ਕਿ ਬ ਜੇ ਤੁਸੀਂ
ਨਹੀਂ ਨਹੀਂ ਮੈਂ ਆਵਂਦੇ ਬੱਚਿਆਂ ਦੇ ਨਾਲ ਹੀ ਆਉਣਗੇ
ਪਤਾ ਤੁਸੀਂ ਪਿੱਛ ਪਿਛਲੀ ਵਾਰੀ ਲਿਆਏ ਨ ਸੀ ਆਪਣੇ ਬੇਟੇ ਨੂੰ ਵੀ ਤੁਸੀਂ ਕਿਹਾ ਸੀ ਵੀ ਨਹੀਂ ਉਹਦੇ ਪੇਪਰ ਹੈ ਹੁਣ ਤਾਂ ਬਾਨਾ ਨੀ ਤੁਹਾਡਾ ਚੱਲਣਾ ਹੁਣ ਛੁੱਟੀਆਂ ਚੱਲ ਰਹੀਆਂ ਤੇ ਤੁਸੀਂ ਜ਼ਰੂਰ ਲੈ ਕੇ ਆਣਾ ਬੱਚਿਆਂ ਨੂੰ ਤੇ ਹੋਰ ਦੱਸੋ ਤੁਸੀਂ ਫਿਰ ਰੋਟੀ ਰੂਟੀ ਖਾ ਬੈਠੇ ਤੁਸੀਂ ਅੱਛਾ ਕੀ ਬਣਾਇਆ ਸੀ ਅੱਜ ਫਿਰ ਤੁਸੀਂ ਅੱਛਾ ਸਾਰੇ ਆ ਸਭ ਪਾਸੇ ਆਲੂ ਆਲੂ ਖੁਸੀ ਵੀ ਆਲੂ ਦੀ
ਅੱਛਾ ਅ ਅੱਛਾ ਅੱਛਾ ਤੇ ਬੱਚੇ ਫਰਮੈਂ ਸੁਣਾਣੀ ਮੰਮਾ ਅੱਜ ਹਮ ਨੇ ਇਹ ਖਾਣਾ ਹੈ। ਤੇ ਮੰਮੀ ਨੇ ਬਣਾਈ ਹਾਂ।
ਚਲੋ ਵਧੀਆ ਬੱਚੇ ਬੱਚਿਆਂ ਨਾਲ ਹੀ ਰੌਣਕਾਂ ਹੁੰਦੀਆਂ ਦੇਖੋ ਬੱਚੇ ਘਰ ਛੋਣ ਤੇ ਰੌਨਾਕ ਮੇਲਾ ਲੱਗਾ ਰਹਿੰਦਾ ਵ ਨਹੀਂ ਤਾਂ ਫੇਰ ਬੰਦਾ ਘਰ ਖਾਲੀ ਬੈਠਾ ਤਾਂ ਹੋਰ ਕੀ ਹੈ। ਸਾਡੇ ਵੀ ਕਦੇ ਕਹਿਣਗੇ ਮੰਮਾ ਐ ਦੋ ਕਦੀ ਕਹਿਣਗੇ ਮੰਮਾ ਐ ਦੋ ਮੈਂ ਕਹਿੰਦੀ ਵੀ ਥੋੜ੍ਹੀ ਪੜ੍ਹਾਈ ਵੀ ਕਰਲਓ ਪਰ ਨਹੀਂ ਪੜ੍ਹਾਈ ਵੱਲ ਧਿਆਨ ਹੀ ਦਿੰਦੇ ਬੱਚੇ ਹਾਂ ਤੇ ਹੁਣ ਸਮਰ ਕੈਂਪ ਵੈਸੇ ਚੱਲ ਜਾਂਦੇ ਨੇ ਬੱਚੇ
ਹਾਂ ਇਹ ਵੀ ਬਹੁਤ ਅੱਛੀ ਗੱਲ ਹੈ ਆਹੋ ਘਰ ਬਹਿ ਕੇ ਬੱਚੇ ਨੇ ਫੋਨ ਹੀ ਦੇਖਣਾ ਹੁੰਦਾ ਹੈ।
ਫੋਨ ਦੇਖਦੇ ਨੇ ਮਾਸੇ ਫੋਨ ਹਟਾਂਦੀ ਹਾਂ। ਖਾਣਾ ਖਾਣਾ ਤਾਂ ਫੋਨ ਦਿਓ ਮੈਂ ਕ ਵੀ ਫੋਨ ਨਹੀਂ ਮਿਲਣਾ। ਜੋ ਮਰਜੀ ਹੋਜੇ ਹੋਰ ਐਕਟੀਵਿਟੀ ਕਰ ਲੋ ਪਰ ਫੋਨ ਨੀ ਮ ਦੇਣਾ ਪਾਸ।
ਹਾਂ ਸਹੀ ਗੱਲ ਫਿਰ ਬੱਚੇ ਗੱਲ ਹਾਂਜੀ ਹਾਂਜੀ ਕੋਈ ਗੱਲ
ਫੋਨ ਆਉਂਦਾ ਬਸ ਮੈਂ ਫੇਰ ਕਰਾਂਗੀ ਤੁਹਾਨੂੰ ਫੋਨ ਹੈ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਓਕੇ ਜੀ ਓਕੇ ਜੀ।